ਸਤਿ ਸ੍ਰੀ ਅਕਾਲ ਜੀ। ਕੀ ਕਰਦੇ ਪਏ ਜੀ?
ਬਸ ਸੋਚਣ ਡਹੀ ਸੀ।
ਕੀ?
ਕੀ ਹਨੂੰਮਾਨ ਜੀ ਕਿੱਥੇ ਰਹਿ ਰਹੇ ਆ ਹੁਣ?
ਦਿਲਾਂ ਚ ਏ ਜੀ।
ਨਈ ਜੰਗਲਾਂ ਚ ਨਹੀਂ ਐ।
ਦਿਲਾਂ ਚ, ਦਿਲਾਂ ਚ।
ਨਈ ਦਿਲਾਂ ਚ ਵੀ
ਕਹਿੰਦੇ ਆ, ਹਰ ਇਨਸਾਨ ਹਰ ਇਨਸਾਨ ਚ ਭਗਵਾਨ ਹੁੰਦੇ ਆ।
ਨਈ, ਮੈਂ ਹਨੂੰਮਾਨ ਜੀ ਕਿੱਥੇ ਆ ਅੱਜ ਦਸ
ਕਹਿੰਦੇ ਕਹਿੰਦੇ ਹੈ ਜੀ ਹਨੂੰਮਾਨ ਜੀ ਕਿ ਆਪਣੇ ਵਿੱਚੋਂ ਹੀ ਘੁੰਮਦੇ ਰਹਿੰਦੇ ਆ ਜੀ ਪਰ ਕਿਸੇ ਨੂੰ ਦਿਖਦੇ ਨੀ।
ਨੲਈ ਮੇਰੀ ਗੱਲ ਸੁਣੋ। ਹਨੂੰਮਾਨ ਜੀ ਜੇੜੇ ਨੇ ਨਾ ਉਹੋ ਜਿਹੜਾ ਕੈਲਾਸ਼ ਪਰਵਤ ਨੀ ਐ ਉਨਾ ਉਹਦੇ ਨਾਲ ਈ ਬੀਨ ਤਾਲ ਕਰਕੇ ਕੁੱਛ ਪਰਵਤ ਹੈ।
ਹੂੰ।
ਤੇ ਉੱਥੇ ਹੀ ਹਨੂੰਮਾਨ ਜੀ ਆਪਣੀ ਮਤਲਬ ਸਾਧਨਾ ਕਰਦੇ ਆ ਅੱਜ ਤੱਕ ਤੇ ਓਨਾਂ ਨੂੰ ਮਤਲਬ ਕੁਛ ਕਿਆ ਹੋਇਆ ਕਿ ਬਈ ਜਦੋਂ ਕੱਲੂ ਚੱਲੳਓ ਆਉਗਾ। ਫੇਰ ਓਨਾਂ ਨੇ ਕੁੱਛ ਕਰਨਾ ਕੰਮ ਉਹ ਨੀ ਮੈਨੂੰ ਪਤਾ ਬਟ ਹਜੇ ਵੀ ਹੈਗੇ।
ਅੱਛਾ।
ਹੂੰ।
ਚਲੋ ਕੋਈ ਨਾ ਜੀ ਉਹ ਪਰਬਤ ਦੀ ਯਾਤਰਾ ਜ਼ਰੂਰ ਕਰਕੇ ਆਉਣੀ ਆ ਫਿਰ ਤੋਂ।
ਹਾਂ ਏ ਤਾਂ ਹੈ।
ਹੂੰ।
ਆ ਓਥੇ ਕੋਈ ਜਾ ਨੀ ਸਕਦਾ, ਨੇਪਾਲ ਚ ਆ ਓਦੀ
ਓ ਵੈਸੇ ਵੀ ਪਤਾ ਕੀ ਆ ਯਾਰ ਬੰਦੇ ਮਤਲਬ ਇੱਕ ਧਾਰਮਿਕ ਸਥਲ ਤੇ ਵੀ ਨਾ ਏਨਾ ਜਿਆਦਾ ਉਹ ਬੜ ਗਿਆ ਏ ਕੀ ਤੁਸੀਂ ਜੋ ਧਾਰਮਿਕ ਸਦਾ ਉੱਥੇ ਈ ਨੋਨ ਵੈਜ ਹੁੰਦਾ ਸਭ ਕੁਛ ਹੁੰਦਾ। ਏਸ ਕਰਕੇ ਤੈਨੂੰ ਪਤਾ ਕੇਦਾਰਨਾਥ ਚ ਕੀ ਹੋ ਰਹੇ ਐ ਹੁਣ
ਵੀ ਆਈ ਪੀ ਕਲਚਰ ਸਟਾਰਟ ਕਰ ਦਿੱਤਾ ਦੱਸੋ ਯਾਰ ਉਥੇ ਬੋਲੇਨਾਥ ਜੀ ਆ ਵੀ ਆ ਈ ਕਲਚਰ ਜੇੜੀ ਯਾਤਰਾ ਕਰਕੇ ਬੰਦੇ ਜਾਂਦੇ ਆ। ਓਨੂੰ ਤਾਂ ਲੈਣ ਚੋਂ ਲੱਗ ਲਗਾ ਲੈਂਦੇ ਆ ਜਿਹੜੇ ਵੀ ਆਈ ਪੀ ਪੈਸੇ ਜਮਾ ਕਰਨ ਦੇ ਜਿੱਦਾ ਮੰਨ ਲਓ ਇੱਕ ਬੰਦੇ ਤੇ ਪੱਚੀ ਹਜ਼ਾਰ ਰੁਪਏ ਟਿਕਟ ਕੱਟਦੀ ਐ ਪੰੰਜਾਹ ਹਜ਼ਾਰ ਟਿਕਟ ਓ ਤੇ ਸਿੱਧ ਦਰਸ਼ਕ ਜਾਂਦੇ ਉਹ ਦੂਜੀ ਲਾਈਨ ਆਪਣਾ ਰੋਕ ਕੇ ਰੱਖਦੇ ਐ
ਅੱਛਾ।
ਹੋਰ
ਏ ਅਮਰਨਾਥ ਸ਼ੁਰੂ ਹੋਇਆ ਕੇਦਾਰਨਾਥ ਹਾਂ।
ਹੋਰ ਹੁਣ ਜ ਓਥੇ ਪਿਛਲੀ ਵਾਰ ਵੀ ਦੇਖੋ ਕਿੰਨਾ ਨੁਕਸਾਨ ਹੋਇਆ ਸੀ।
ਕੋਈ ਗੱਲ ਨੀ ਐਤਕੀ ਤਾ ਹੋਰ ਵੀ ਕਿਆ ਹੋਇਆ ਕਿ ਬਈ ਐਤਕੀ ਦਾ ਹੋਰ ਵੀ ਪਤਾ ਹੋਗਾ
ਇਸ ਕਰਕੇ ਵਧਾਈ ਸੀ ਕਿਉਂਕਿ ਉੱਥੇ ਓ ਹੋਟਲ ਬਣਾਣ ਲੱਗੇ ਸੀ। ਯਾਰ ਓ ਧਾਰਮਿਕ ਆ ਉੱਥੇ ਕੱਪਲ ਰੁਕ ਜਾਂਦੇ ਆ ਬੜੀ ਗਲਤ ਬਾਤ ਐ
ਹੂੰ
ਹੁਣ ਅਮਰਨਾਥ ਚ ਦੇਖੀ ਹੁਣੇ ਇੱਕ ਤਾਰੀਕ ਨੂੰ ਯਾਤਰਾ ਸ਼ੁਰੂ ਹੋਈ ਥੀ
ਹੂੰ
ਕਮ ਤਾਂ ਕਮ ਜੀ ਤੁਸੀਂ ਦੇਖੋ ਵੀਹ ਪੱਚੀ ਦਿਨ ਸ਼ਿਵਲਿੰਗ ਰਹਿੰਦਾ ਸੀ। ਹੁਣ ਪੰਜਵੇਂ ਦਿਨ ਈ ਪਿਗਲ ਗਿਆ ਸਾਰਾ।
ਹਾਂਜੀ।
ਹੂੰ
ਕੀ ਹੋ ਰਿਆ ਨਿਆਣੇ ਨੂੰ ਅੱਜ
ਨਿਆਣਾ ਮੇਰਾ ਪਤਾ ਨੀ, ਇਹ ਸੋਨ ਨੂੰ ਕਹਿੰਦਾ ਹੋਣਾ ਪਤਾ ਨ ਕੀ ਚੱਕਰ ਪੈ ਰਿਹਾ।
ਅੱਛਾ।
ਹਮ, ਬਚਪਚਜੀ ਹਜੀ ਬਚਪਚਨ 'ਚ ਹਣਦੇ
ਤੇ
ਬਸ ਇਹਨੇ ਇਹ ਸ਼ਰਾਰਤਾ ਕਰੀ ਜਾਂਦਾ, ਫੇਰ ਇਹਦੇ ਲੱਗ ਜਾਂਦੀ ਹੈ ਫੇਰ ਇਹ ਰੋਣ ਲੱਗ ਜਾਂਦਾ।
ਨਿਆਣੇ ਨ ਸ਼ ਕਰਾਂਗੇ ਤਾਂ ਅਸੀਂ ਖੜੀ ਕਰਾਂਗੇ ਹੁਣ
ਲੱਗੀ ਕਿੱਥੇ ਇਸ ਦੇ?
ਲੱਗੀ ਤਾਂ ਕਿਤੇ ਵੀ ਨੀ।
ਹਾਂ।
ਆਪਣੇ ਪਿਉ ਤੇ ਗਿਆ ਉਹ ਵੀ, ਉਹ ਵੀ ਏਦਾਂ ਹੀ ਕਰਦਾ।
ਅੱਛਾ
ਹਮ, ਉਹ ਵੀ ਜਾਨ ਹੀ ਕੱਢ ਕੇ ਰੱਖਦਾ ਸਾਰਾ ਦਿਨ।
ਅੱਛਾ।
ਹੁੰ।
ਚ ਕੋਈ ਗੱਲ ਨੀ, ਚੰਗੀ ਗੱਲ ਆ।
ਮਨ ਰ ਕੀ
ਅਸੀਂ ਵੀ ਸੋਚਦੇ ਸੀ ਕਿ ਮੈਂ ਚਲ ਯਾਰ, ਯਾਤਰਾ ਕਰਾਈਏ। ਪਰ ਫਾਇਦਾ ਹੀ ਨਹੀਂ ਕੋਈ ਵੀ, ਸ਼ਿਵਲਿੰਗੀ ਤੇ ਗੜ ਗਿਆ ਜੀ
ਕਿੱਥੇ ਗਿਆ? ਸ਼ਿਵਲਿੰਗ, ਅਮਰਨਾਥ-ਅਮਰਨਾਥ ਉੱਥੇ ਇੰਨੀ ਸੌਖੀ ਨਹੀਂ ਜਾ ਸਕਦੇ। ਉਥੇ ਟੈਸਟ, ਟੂਸਟ ਹੁੰਦੇ ਆ ਬਹੁਤ ਜਿਆਦਾ।
ਟੈਸਟ, ਤਾਂ ਅਸੀ ਫੁੱਲੋ ਫੁੱਲ ਟੈਸਟ ਤਾਂ ਕੋਈ ਦਿੱਕਤ ਹੀ ਨਹੀਂ ਹੈਗਾ।
ਹਮ
ਸੋਚ ਰਿਹਾ ਜੀ, ਅਮਰਨਾਥ ਯਾਤਰਾ ਜ਼ਰੂਰ ਕਰਕੇ ਆਈਏ।
ਮਲਾਕਾਰੀ ਹੈਂ ਕੀ ਕਹਿਣੇ ਆ
ਉਹਨਾਂ ਦੇ ਉਹਧਰਾ ਜ਼ਰੂਰ ਕਰਕੇ ਆਈਏ।
ਕੋਈ ਗੱਲ ਨੀ, ਜਦੋਂ ਵੱਡੋ ਹੋਜੂਗਾ ਫੇਰ ਚੱਲਾਂਗੇ।
ਹ।
ਜਦੋਂ ਵੱਡਾ ਹੋਜੂਗਾ ਫੇਰ ਚੱਲਾਂਗੇ। ਵਿਰਾਜ।
ਅੱਛਾ, ਵਿਰਾਜ ਵਡਾ ਤੁਸੀਂ ਜਾਣਾ, ਮੇਰੇ ਨਾਲ ਥੋੜੀ ਜਾਣਾ ਤੁਸੀਂ।
ਕੋਈ ਗੱਲ ਨੀ, ਹੋਰ ਦੱਸੋ?
ਹਾਂ।
ਹੋਰ ਦੱਸੋ? ਕੀ ਚ ਨਾ ਜੀ, ਮੈਨੂੰ ਨੀ ਪਤਾ ਦੱਸੋ ਕੀ ਕਹਾਣੀ ਹੈ?
ਓਕੇ ਭੋਲੇ ਨਾਥ ਜੀ ਤੇ ਪਾਰਵਤੀ ਮਾਤਾ ਜੀ ਨੂੰ ਕਹਾਣੀ
ਕਹਾਣੀ ਸੁਣਾ ਰਹੇ ਸੀਗੇ, ਹਾਂ-ਹਾਂ-ਹਾਂ-ਹਾਂ ਉੱਥੇ ਦੋ ਸੁਣਾਈ ਸੀ ਨਹੀਂ, ਉਹਨਾਂ ਨੇ ਸੁਣਾਤੀ ਸੀਗੀ।
ਸ਼ਣਾਾਈ ਨਹੀ ਸੀ, ਅ ਸੁਣਤਾ ਲਓ ਜੀ, ਸੁਣਤਾ ਲਓ। ਉਹ ਚਲੋ ਜੀ ਇਥੇ ਆਪਣਾ ਚੱਲੇ ਇਸ ਸਾਈਡ ਚਲੋ ਪਹਿਲਗ ਸਾਈਡ ਹੋ ਗਈ ਆ। ਉਹ, ਉਹਨਾਂ ਨੇ ਕਿਹਾ ਇਹ ਪਹਾੜੀ ਵੇਖੀ ਸੀ ਵੀ ਜਿੱਥੇ ਕੋਈ ਵੀ ਬੰਦਾ ਨਾ ਬੰਦਾ ਨਾ ਬੰਦੇ ਦੀ ਜਾਤ ਕੋਈ ਵੀ ਨਹੀਂ ਹੋਣਾ ਚਾਹੀਦਾ ਜੀ।
ਹੂ
ਫਿਰ ਹਾਂ। ਫੇਰ ਨਾ ਤੇਰੇ, ਤੇਰੇ ਨੰਦੀ ਜੀ ਨੂੰ ਵਿੱਚ ਪਿੱਛੇ ਛੱਡ ਤਾ, ਤੇ ਨਾਗ ਦੇਵਤਾ ਨੂੰ ਪਿੱਛੇ ਛੱਡਤਾ।
ਅੱਛਾ।
ਤੇ ਉਹ ਉਸ ਗੁਫਾ ਚ' ਜਾ ਕੇ ਬਹਿ ਗਏ ਜੀ। ਹਾਂ ਉਹਨਾ ਨੇ ਦੇਖਿਆ, ਇੱਥੇ ਜ ਕੋਈ ਨੀ ਆ। ਚਲੋ ਜੀ ਕਾਨੀ ਸ਼ਣਣੀ ਸਟਾਰਟ ਕਰਤੀ ਜੀ।
ਅੱਛਾ‌।
ਸੁਣਦੇ-ਸੁਣਦੇ-ਸੁਣਦੇ ਭਾਵੇਂ ਤੇ ਮਾਤਾ ਜੀ ਨੂੰ ਆ ਗਈ ਨੀਦ। ਤੇ ਮਾ ਤਾਂ ਅਐ ਗਈ ਜੀ ਸੌ।
ਅੱਛਾ।
ਬਟ, ਉੱਥੇ ਦੋ ਕਬੂਤਰ ਸੀ।
ਹਾਂ, ਉਹਥੇ ਦੋ ਕਬੂਤਰ ਸੀਗੇ।
ਉਹਨਾਂ ਨੇ ਜੇ ਸੁਣਣੇ, ਉਹ ਅੱਜ ਵੀ ਕਬੂਤਰ ਉੱਥੇ ਆ।
ਹਾਂ। ਮੇਰੇ ਪਾਪਾ ਨੇ ਦੇਖਿਆ ਹੈ ਉਹ ਕਬ
ਉਹ ਸਾਰਾ ਨੂੰ ਗੜੇ ਆਪਾ
ਉਹਨਾਂ ਨੂੰ ਦੇਖਦੇ ਹਾਂ, ਜਿੱਦਾਂ ਮਤਲਬ ਜਿਹਨਾਂ ਨੂੰ ਦਰਸ਼ਨ ਦੇਣਾ ਹੁੰਦਾ, ਨਹੀਂ ਓਦਾਂ ਸਾਰਿਆਂ ਨੂੰ ਨਹੀਂ ਦਿਖਦੇ।
ਸਾਰਿਆਂ ਨੂੰ ਹੀ ਦਿਖ ਜਾਂਦੇ ਹੈਗੇ ਉਹ।
ਹੂ।
ਪਰ ਹੁਣ ਦੇਖਿ ਹੁਣ ਕੀ ਕਰਦੇ ਤੁਹਾਨੂੰ ਪਤਾ, ਉਹ ਕੀ ਯਾਤਰਾ ਰਹਿ ਜੂ। ਜਾਂਦੇ ਆ ਉੱਥੇ ਰੋਪਵੇ ਸਟਾਰਟ ਕਰਣਾ ਜੀ।
ਹਾਂ, ਰੋਪੇ ਕਹਿੰਦੇ ਹ ਆ ਸਟਾਰਟ।
ਆਪ ਫਿਰ ਕੀ ਫਾਇਦਾ ਹੋਇਆ ਔਣਾ ਦਾ ਦੱਸੋ। ਯਾਤਰਾ ਦਾ ਕੀ ਫਾਇਦਾ। ਇਹ ਕਿਉਂ ਠੀਕ ਆ? ਉਹ ਦਰਸ਼ਨ- ਦਸ਼ਨ ਰੋਕਵੇ, ਯਾਤਰਾ ਹੈ ਆ ਕਿ ਉਹ ਯਾਤਰਾ, ਯਾਤਰਾ ਦਾ ਮਤਲਬ ਕੀ ਹੁੰਦਾ।
ਟਰੈਕਿੰਗ ਕਿਉਂ ਕਰਨੀ ਆ ਉੱਥੇ?
ਆ ਤੂੰ ਨਹੀਂ ਕਰਨੀ ਬਾਈ। ਮਤਲ ਦਰਸ਼ਨ ਕਰਨ ਜਾਣਾ, ਤੁਸੀਂ ਕੁਛ ਤਾਂ ਕਸ਼ਟ ਸਹੋਗੇ। ਆਹ ਕਿਹੜੀ ਗੱਲ ਆ ਜ ਰੋ ਚੜ- ਉਤਰ ਯਾਤਰਾ ਨੀ ਹੁੰਦੀ।
ਨਿੱਯਣੇ ਜਿਨ੍ਹਾਂ ਨੇ ਟਰੈਕਿੰਗ ਕਰਨੀ ਹੈ, ਉਹ ਟਰੈਕਿੰਗ ਕਰਦਾ ਹੋਆ ਦ ਸਕਦਾ। ਤੇ ਜਿਨਾਂ ਨੇ ਰੋਪਵੇ ਨਾਲ ਜਾਣਾ ਉਹ ਰੋਪ
ਗ਼ਲਤ ਬਾਤ, ਉਹ ਗ਼ਲਤ ਬਾਤ ਉਹ ਸਾਰਾ ਤੁਹਾਨੂੰ ਪਤਾ
ਠੀਕ ਹੈ ਉੱਥੇ ਮੌਸਮ ਦਾ ਕੁੱਝ ਨੀ ਪਤਾ ਲੱਗਦਾ।
ਮੈਂ ਤਾਂ ਪਤਾ ਕੀ ਕਰਹਿ ਰਿਹਾ। ਇਹ ਭੋਲੇ ਨਾਥ ਭਗਵਾਨ ਸਾਰਿਆਂ ਨੂੰ ਉਹੂੰ ਛੱਡ ਕੇ ਜਿਹੜੇ ਵੀ ਉੱਥੇ ਕੰਧ ਪਾਰੇ ਹਨਾ। ਇੱਕ ਵਾਰ ਉਹਨੂੰ ਆਪ ਰੁ ਰੂਪ ਦਿਖਾ ਦਿਓ।
ਏਦਾਂ ਨਾ ਕਹੋ ਇੱਥੇ।
ਹੋਣਾ ਚਾਹੀਦਾ। ਗੱਲਤ ਗੱਲ ਗਲਤ ਗੱਲ ਕਰ ਰਿਹੇ ਜਿੱਦਾਂ ਕਿਦਾਂ ਨਾਚ ਹੋ ਰਿਹਾ ਏਦਾਂ ਨਹੀਂ ਹੋਣਾ ਚਾਹੀਦਾ ਯਾਰ ਭਗਵਾਨ ਨਾ ਤੁਸੀਂ ਭਗਵਾਨ ਭਗਵਾਨ ਦੇ ਹਾਂ ਤੇ ਰੱਖੋ ਨਾ, ਤੁਸੀਂ ਤਾਰ ਉਸ ਖਾਸ ਥਾਂ 'ਤੇ ਐਦਾਂ ਕਰਨਾ ਚੰਗੀ ਗੱਲ ਨਹੀਂ ਹੈ।
ਹੂ ਇਹ ਤਾਂ ਹੈ
ਹਮ
ਇਹ ਤਾਂ ਹੈਜੀ।
ਹਾਂਜੀ।
ਹੂੰ
ਅਸੀ ਵਿੱਚ ਈ ਨਾ, ਚਾਰ ਧਾਮ ਵੀ ਦੇਖ ਲਏ, ਹੁਣ ਤਾਂ। ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ ਅਤੇ ਹੇਮਕੁੰਟ ਸਾਹਿਬ। ਹੁਣ ਤਾਂ ਬਾਰੇਸ਼ ਹੁ ਤਾਂ ਬਾਰਿਸ਼ ਦੇ ਮੌਸਮ ਬਹੁਤ ਹੋ ਰਿਹਾ। ਯਾਰ ਕੀ ਦੇਖੀਏ ਯਾਰ ਜਦ ਵੀ ਕਪਾਟ ਬੋਲਦੇ ਆ ਤੇ ਭੀੜ ਹੀ ਐੰਨੀ ਹੋ ਜਾਂਦੀ ਆ ਇੱਥੇ। ਜਾਮ ਲੱਗ ਜਾਂਦੇ ਆ ਦੱਸੋ ਕਿ ਕਿੱਦਾਂ ਜਾਈਏ ਉੱਥੇ।
ਪਰ ਗੰਗੋਤਰੀ ਯਮਨੋਤਰੀ ਤਾਂ ਦੇਖ ਸਕਦੇ ਹਾਂ ਆਪਾਂ
ਨਹੀਂ ਜਾ ਸਕਦੇ ਅੱਜ ਉੱਥੇ ਵੀ
ਕਿੳ?
ਉਹ ਤਾਂ ਉਹਦਾ ਰਸਤਾ ਵੀ ਖੁੱਲਦਾ ਹੈ ਜ ਦੀ ਜਾ ਸਕਦੇ ਹ ਨਾ
ਗੰਗੋਤਰੀ ਯਮਨੋਤਰੀ ਦਾ
ਹੋਰ।
ਤੇ ਉਹ ਕਿਹੜੀ ਥਾਂ ਉਹ ਤਾਂ ਪ੍ਰਯਾਗਰਾਜ ਨਾ ਜ ਤੇ ਉਹ ਜਿੱਥੇ ਉਹ ਮਿਲਦੀਆਂ ਨਦੀ। ਨਦੀਆਂ ਦੋ ਯਮੁਨਾ ਸੰਗਮ ਹਾਂ ਹਾਂ ਹਾਂ ਹਾਂ।
ਯੂ ਪੀ ਜੀਧ ਆਦਿ ਵਧ ਔਰ ਅਲਕਨੰਦ ਔਰ ਬਾਕੀ ਇੱਥੇ ਮਿਲਦੀ ਮੇਰੀ ਉਹ ਤਾਂ ਯੁਕਤੀ ਚ
ਵੀਰ ਜੀ ਇੱਕ ਮਿੰਟ ਚਲੋ ਜੀ ਸਤਿ ਸ੍ਰੀ ਅਕਾਲ